ਟੋ, ਕਾਲ ਜੀ।
ਸਸ ਸ੍ਰੀ ਕਾਲ ਕੀ ਹਾਲ ਚਾਲ ਏਂ?
ਬਸ ਜੀ ਵਧੀਆ ਜੀ ਵਧੀਆ ਤੁਸੀਂ ਸੁਨਾਓ?
ਸਭ ਵਧੀਆ ਇੱਕਦਮ ਫਸਟ ਕਲਾਸ।
ਫਸਟ ਕਲਾਸ ਈ ਚਾਈਦੈ, ਬਸ ਮੈਂ ਕਿਆ ਬੜੇ ਦਿਨ ਹੋ ਗਏ ਤੁਸੀਂ ਤੁਸੀਂ ਯਾਦ ਈ ਨੀ ਕੀਤਾ ਮੈਂ ਫੋਨ ਕਰਾਂ ਗੱਲ ਕਰਾਂ ਕਿੱਥੇ ਐਂ ਕੀ ਕਰ ਰਏ ਐੰ ਪੁੱਛਾਂ।
ਅਰੇ ਬਸ ਛੁੱਟੀਆਂ ਛਟੀਆਂ ਐ ਨਾ ਤੇ ਬੱਚਿਆਂ ਕਰਕੇ ਬਿਜ਼ੀ ਥੋੜ੍ਹਾ ਆਨਾ ਜਾਨਾ ਬਸ ਐਹੀ ਇਹੀ ਸਭ ਲੱਗਿਆ ਹੋਇਆ।
ਅੱਛਾ-ਅੱਛਾ ਬੱਚਿਆਂ ਨਾਲ ਘੁੰਮਨ ਫਿਰਨ ਜਾ ਰਹੇ ੳ ਕਿ ਬੱਚੇ ਫੋਨ ਦੇ ਉੱਤੇ ਜਾ ਰਹੇ ਏਂ?
ਘੁੰਮਨ ਫਿਰਨ ਵੀ ਤੇ ਫੋਨ ਤਾਂ ਫੋਨ ਦਾ ਤਾਂ ਪੁੱਛੋ ਈ ਨਾ ਨਾ ਛੱਡਦੇ ਈ ਨੀ ਤੁਸੀਂ ਬਾਰ ਜਾਓ ਜਿਥ ਜਿੱਥੇ ਮਰਜ਼ੀ ਜਾੳ ਇਨਾਂ ਨੇ ਫੋਨ ਨੂੰ ਤਾਂ ਚਿਪਕੀ ਰੈਨਾ ਹਰ ਵੇਲੇ ਅਪਨੇ।
ਮੈਂ ਤਾਂ ਈ ਤੁਹਾਡੀ ਗੱਲ ਸੁਨ ਕੇ ਮੈਂ ਤਾਂਈ ਤੁਹਾਡੀ ਗੱਲ ਸੁਣ ਕੇ ਏ ਗੱਲ ਕਈ, ਮੇਰੇ ਤਾਂ ਆਪਨੇ ਘਰ ਏਈ ਹਾਲ ਐ। ਬੱਚੇ ਸਾਰਾ ਦਿਨ ਫੋਨ ਦੇ ਉੱਤੇ, ਜਦ ਤੱਕ ਏ ਓਨਲਾਈਨ ਕਲਾਸਾਂ ਦਾ ਸ਼ੁਰੂ ਨੀ ਨਾ ਹੋਇਆ ਸੀ ਕੋਵਿਡ ਤੋਂ ਪੈਲਾਂ ਓਦ ਤੱਕ ਮੈਂ ਸੁਖੀ ਸੀ, ਉਸ ਤੋਂ ਬਾਦ ਤਾਂ ਜੇੜੀ ਕੰਮ ਅਸੀਂ ਕੰਮ ਕਰਨੈ, ਸਕੂਲੋਂ ਕੰਮ ਆਇਆ ਸਾਰਾ ਦਿਨ ਫੋਨ ਫੋਨ ਫੋਨ ਰੀਲਾਂ ਫੋਨ ਬਸ। ਕੁੱਛ ਨਾ ਕਹੋ
ਸਕੂਲ ਵਾਲੇ ਕੈਂਦੇ ਅਸੀਂ ਕੰਮ ਨੀ ਹੁਨ ਭੇਜਦੇ ਪਏ, ਤੇ ਏ ਤਾਂ ਛੱਡਦੇ ਈ ਨੀ ਏ। ਚਲੋ ਵੱਡੇ ਦਾ ਤਾਂ ਸਮਝ ਇਚ ਆਂਦਾ ਵੀ ਉ ਥੋੜਾ ਬੋਤ ਨਾ ਹੁਨ, ਇੰਨੀਆਂ ਬੁੱਕਸਾ ਮਿਲਦੀਆਂ ਨੀ ਥੋੜਾ ਬੋਤ ਟੋਪਿਕਸ ਵਗੈਰਾ ਥੋੜੇ ਦੇਖ ਲੈੰਦੈ ਪਰ ਔਨਲਾਈਨ ਤਾਂ ਈ ਨਾ ਸਮਝ ਲੈਂਦੇ, ਛੋਟਾ ਵੀ ਛੱਡਦਾ ਈ ਨੀ ਐ। ਮੈਂਨੇ ਕੁੱਛ ਪੜ੍ਹਨੈ, ਮੈਂਨੇ ਕੁਛ ਕਰਨੈ ਬਸ।
ਸਾਡੇ ਤਾਂ ਛੋਟੇ ਬੱਚਿਆਂ ਦਾ ਵੀ ਨਾ ਕੰਮ ਤੁਸੀਂ ਮੰਨੋਗੇ ਔਨਲਾਈਨ ਈ ਆਂਦੈ। ਅੱਗੇ ਡਾਇਰੀਆਂ ਤੇ ਲਿਖ-ਲਿਖ ਕੇ ਭੇਜਦੇ ਸੀ ਹੁਨ ਤਾਂ ਓਨਲਾਈਨ ਈ ਆਂਦਾ ਕਿ ਤੁਸੀਂ ਰੋਜ਼ ਆਪਨਾ ਇੱਕ ਐਪ ਦੇ ਓੁਤੇ ਸਕੂਲ ਦੀ ਚੈਕ ਕਰੋ ਕੀ ਤੁਹਾਨੂੰ ਕੀ ਓਥੇ ਨੋਟਿਸ ਆ ਰਿਐ ਕੀ ਤੁਹਾਡਾ ਕੰਮ ਆ ਰਿਆ ਕੀ ਤੁਹਾਡਾ ਟੈਸਟ ਆ ਸਭ ਕੁਛ ਓੁਤੇ ਮੈਂ ਤਾਂ ਅੱਗੇ ਅਪਨੇ ਐ ਹਸਬੈਂਡ ਨਾਲ ਗੱਲ ਕਰਦੀ ਆਂ ਮੈਂ ਕਿਹਾ ਦੱਸੋ ਏ ਤਾਂ ਬੜਾ ਔਖਾ ਕੰਮ ਏ, ਮੈਂ ਕਿਆ ਪੈਲਾਂ ਏ ਹੁੰਦਾ ਸੀ ਡਾਇਰੀਆਂ ਤੇ ਲਿਖ ਕੇ ਆਂਦਾ ਸੀ ਬੱਚਿਆਂ ਨੂੰ ਲਿਖਨ ਦੀ ਵੀ ਆਦਤ ਪਈ ਸੀ, ਮੈਂ ਕਿਆ ਹੁਣ ਤਾਂ ਆਂਦੇ ਏਂ ਸਿੱਧਾਂ ਫੋਨਾ ਨੂੰ ਫੜਦੇ ਏਂ, ਤੁਹਾਡੇ ਨਾਲ ਵੀ ਅੱਜ ਪਤਾ ਨੀ ਮੇਰੀ ਕਿਵੇਂ ਗੱਲ ਹੋ ਰਈ ਏ ਫੋਨ ਈ ਨਈ ਦਿੰਦੇ। ਫੋਨ ਦੇਣ ਤੇ ਮੈਂ ਕਿਸੇ ਨੂੰ ਫੋਨ ਕਰਾਂ।
ਛੱਡਦੇ ਈ ਨੀ ਫੋਨ ਤਾਂ ਛੱਡਦੇ ਈ ਨੀ ਨਾ ਕੁੱਛ ਵੀ ਦੇਖ ਲੋੋਗੇ ਫਰੀ ਟਾਈਮ ਬੈਠੇ ਹੋਣਗੇ ਕੋਈ ਗੈਸਟ ਆਇਆ ਹੋਏ ਕੁਛ ਹੋਏ ਇਨਾਂ ਨੂੰ ਹੁੰਦਾ ਕਿ ਕਿੰਨੀ ਦੇਰ ਆਇਆ ਜੀ। ਗੈਸਟ ਕਿਉਂਕਿ ਅਸੀਂ ਫੋਨ ਦੇਖਨੈ, ਉਨੀ ਦੇਰ ਫੋਨ ਛੱਡਣਾ ਪਏਗਾ ਸਾਨੂੰ।
ਨਈ ਚਲੋ ਉ ਤਾਂ ਆਇਆ ਦੇਖੋ ਏ ਮੇਰੇ ਤਾਂ ਜਿਸ ਤਰ੍ਹਾਂ ਬੱਚੇ ਕੀ ਕਰਦੇ ਐਂ ਆਣਗੇ ਸਸ ਸ੍ਰੀ ਕਾਲ ਕਰਨਗੇ ਹਾਲ ਚਾਲ ਪੁੱਛਨਗੇ ਚਲੋ ਜੀ ਆਪਣੇ, ਮੈਂ ਅੱਗੇ ਇਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਫੋਨ ਬਿਲਕੁਲ ਨੀ ਦੇਣਾ ਜਦ ਤੱਕ ਕੋਈ ਆਦਾ ਤੁਸੀਂ ਨੀ ਵਰਤੋਗੇ, ਕਹਿੰਦੇ ਕਿਉਂ? ਮੈਂ ਕਿਹਾ ਸਾਡੇ ਘਰ ਕੋਈ ਆਦਾ ਸੀ ਨਾ ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਸਾਨੂੰ ਚਾਅ ਚੜ ਜਾਂਦਾ ਸੀ ਕਿ ਸਾਡੇ ਘਰ ਕੋਈ ਆਇਆ ਅਸੀਂ ਕੋਈ ਗੱਲ ਸੁਣੀਏ ਕੋਈ ਗੱਲ ਸੁਣਾਈਏ। ਮੈਂ ਕਿਹਾ ਤੁਹਾਨੂੰ ਤਾਂ ਹੈ ਈ ਨੀ, ਤੁਸੀ ਤਾਂ ਬਸ ਆਪਣੀ ਈ ਦੁਨੀਆਂ ਬਣਾਈ ਹੋਈ ਏ ਫੋਨ ਦੀ। ਓਦੇ ਵਿੱਚ ਜੋ ਆਦਾ ਤੁਸੀਂ ਦੇਖਦੇ ਰਹਿੰਦੇ, ਮੈਂ ਨੀ ਕਹਿੰਦੀ ਕਿ ਮੋਬਾਇਲ ਦਾ ਵੀ ਮੋਬਾਇਲ ਮਾੜਾ ਐ ਹੁਣ ਆਪਾਂ ਗੱਲ ਕਰ ਰਹੇ ਹਾ ਆਪਾਂ ਮੋਬਾਇਲਾਂ ਤੇ ਕਰ ਰਹੇ ਆ। ਹੈਨਾ, ਆਪਣੇ ਗ ਐਨੀ ਦੂਰ ਬੈਠੇ ਗੱਲ ਹੋ ਰਹੀ ਐ।
ਪਹਿਲਾਂ ਏਨਾ, ਏਨਾਂ ਨੇ ਓ ਟਾਈਮ ਨੀ ਦੇਖਿਆ ਨਾ ਜਦੋਂ ਟੈਲੀਫੋਨ ਹੁੰਦੇ ਸੀਗੇ ਉੱਠ-ਉੱਠ ਕੇ ਜਾਣਾ ਪੈਂਦਾ ਸੀਗਾ ਜਾਂ ਓਸ ਤੋਂ ਵੀ ਪਹਿਲਾਂ ਜਦੋਂ ਪੂਰੇ ਮੱਲੇ ਚ ਈ ਕਿ ਦੋ ਫੋਨ ਹੁੰਦੇ ਸੀ ਤੇ ਓਨਾਂ ਦੇ ਨੰਬਰ ਦੇ ਕੇ ਰੱਖਦੇ ਸੀਗੇ ਲੋਕੀ ਓ ਓਥੇ ਵੀ ਜਾ ਕੇ ਗੱਲ ਕਰਦੇ ਸੀਗੇ ਵ ਓ ਵੀ ਟਾਈਮ ਅਸੀਂ ਤਾਂ ਓ ਵੀ ਟਾਈਮ ਦੇਖ ਖਿਆ ਤੇ ਹੁਣ ਏਨਾਂ ਨੂੰ ਜੰਮਦਿਆਂ ਨੂੰ ਮੋਬਾਇਲ ਮਿਲ ਗਏ ਨੇ ਤੇ ਏਨਾਂ ਨੂੰ ਓ ਕਦਰ ਹੈ ਹੀ ਨੀ ਓਸ ਚੀਜ਼ ਦੀ, ਏਨਾਂ ਨੂੰ ਕਿ ਬਸ ਏਹ ਤਾਂ ਇੱਕ ਗੈਜਟ ਐ ਜੀ ਯੂਜ ਕਰਨਾ ਅਸੀਂ ਜਿਵੇਂ ਮਰਜ਼ੀ ਯੂਜ ਕਰੀਏ ਸਾਡੀ ਆਪਣੀ ਪਰਸਨਲ ਚੀਜ਼ ਐ।
ਟਾਈਮ ਦਾ ਨੀ ਏਨਾਂ ਨੂੰ ਪਤਾ ਚੱਲਦਾ ਤੇ ਕੋਈ ਕੁਛ ਨੀ ਪਤਾ ਚੱਲ ਦਾ, ਅੱਛਾ ਆਪਣੀ ਵੀ ਮੈਂ ਗੱਲ ਕਰਾਂ ਨਾ ਮੈਂ ਵੈਸੇ ਰੀਲਾਂ ਦੇਖਦੀ ਨੀ ਜੇ ਕਦੀ ਕੁਛ ਦੇਖਣਾ ਪੈ ਜੇ ਨਾ ਭਾਵੇਂ ਇੱਕ ਕਹਿੰਦੇ ਆ ਨਾ ਇੱਕ ਕੋਈ ਰੈਸਪੀ ਦੇਖਨੀ ਐ।
ਹਾਂ ਟਾਈਮ ਦਾ ਨੀ ਪਤਾ ਚੱਲਦਾ।
ਤੇ ਪਤਾ ਈ ਨੀ ਚੱਲਦਾ ਟਾਈਮ ਵੀ ਖ਼ਰਾਬ ਹੋ ਰਿਹਾ ਐ। ਹਨਾ, ਓਧਰ ਦੀਆਂ ਅੱਖਾਂ ਖ਼ਰਾਬ ਹੋ ਰਹੀਆਂ ਆਪਣੀਆਂ ਓਧਰ ਦੀ ਆਪਣਾ ਦਿਮਾਗ ਐਨੀਆਂ ਚੀਜ਼ਾਂ ਚ ਉਲਝ ਜਾਂਦਾ। ਅੱਗੇ ਹੁੰਦਾ ਸੀ ਇੱਕ ਚੀਜ਼ ਆਦੀ ਸੀ ਇੱਕ ਚੀਜ਼ ਦੇਖੀ ਕੰਮ ਨਿਬੜਿਆ, ਹੁਣ ਤਾਂ ਏ ਆਈ ਹੋ ਗਿਆ ਯੇ ਹੋ ਗਿਆ ਠੀਕ ਐ ਫਾਇਦਾ ਵੀ ਐ ਪਰ ਨਾਲ ਨੁਕਸਾਨ ਵੀ ਐ।
ਤਾਂ ਬਹੁਤ ਐ ਫਾਇਦਾ ਏਦਾ ਬਹੁਤ ਐ ਗੱਲਾਂ ਕਰਨ ਵਿਚ ਦੂਰ ਦਰਾਜ ਬੈਠੇ ਠੇ ਆਪਾਂ ਵੀਡੀਓ ਕਾਲ ਵੀ ਕਰਕੇ ਦੂਸਰੇ ਨੂੰ ਦੇਖ ਵੀ ਲੈਨੇ ਆ ਜਿਵੇਂ ਹੁਣ ਅੱਜ ਤਾਂ ਚਲੋ ਆਪਾਂ ਵੇ ਵਾਲੀ ਕਾਲ ਕਰੀਏ ਵੋਆਇਸ ਕਾਲ ਕਰੀਏ ਵੀਡੀਓ ਕਾਲ ਵਿੱਚ ਇੱਕ-ਦੂਸਰੇ ਨੂੰ ਦੇਖ ਵੀ ਸਕਦੇ ਆ ਕਿ ਹੌਸਲਾ ਹੋ ਜਾਂਦਾ ਵੀ ਠੀਕ-ਠਾਕ ਐ। ਠੀਕ ਐ ਨਾ ਐਵੀ ਹੁਣ ਹੋਰ ਵੀ ਜਿਵੇਂ ਤੁਸੀਂ ਕਿਤੇ ਬਾਹਰ ਜਾਂਦੇ ਸੀਗੇ ਹੁਣ ਜਿਵੇਂ ਮੈਂ ਘੁੰਮਣ ਗਈ ਹਾ ਤੇ ਫੇਰ ਅਸੀਂ ਲੋਕੇਸ਼ਨ ਓਨ ਕਰ ਲੈਨੇ ਆ ਵ ਓਥੇ ਪਹੁੰਚਣਾ ਐ ਤੇ ਓਥੇ ਜਾ ਕੇ ਬਸ ਹਾਂ ਪਹਿਲਾਂ ਪੁੱਛਦੇ ਰਹਿੰਦੇ ਸੀਗੇ ਏਹ ਮੋੜ ਕਿੱਥੇ ਜਾਏਗਾ ਓ ਕਿੱਥੇ ਜਾਏਗਾ ਓ ਦੇ ਵਿੱਚ ਟਾਈਮ ਵੀ ਵੇਸਟ ਹੁੰਦਾ ਸੀ ਤੇ ਡਰ ਵੀ ਲੱਗਦਾ ਸੀ ਕਿ ਕੋਈ ਗਲਤ ਰਸਤੇ ਈ ਨਾ ਪਾ ਦੇ। ਹਾਂ ਤੇ ਹੁਣ ਓ ਬਹੁਤ ਸਹੂਲਤਾਂ ਹੋ ਗੀਆ। ਔਨਲਾਈਨ ਬੁਕਿੰਗਸ ਹੋ ਜਾਂਦੀਆਂ ਨੇ ਘਰ ਬੈਠੇ ਬਿਠਾਏ।
ਦੇਖੋ ਚੀਜ਼ ਤਾਂ ਬਹੁਤ ਵਧੀਆ ਐ। ਪਰ ਆਪਾਂ ਓਨੂੰ ਸਹੀ ਤਰੀਕੇ ਨਾਲ ਅਗਰ ਇਸਤੇਮਾਲ ਕਰੀਏ ਤੇ ਦੇਖੋ ਏਦੇ ਵਰਗੀ ਕੋਈ ਚੀਜ਼ ਨੀ ਐ‌। ਪਰ ਕਈ ਐਸੇ ਲੋਕ ਵੀ ਹੈਗੇ ਐ। ਕਈ ਲੋਕ ਐਸੇ ਵੀ ਹੈਗੇ ਐ ਕਿ ਜੇੜਾ ਓਸ ਚੀਜ਼ ਦਾ ਗ਼ਲਤ ਇਸਤੇਮਾਲ ਕਰਦੇ ਐ। ਜੇੜੇ ਓਸ ਚੀਜ਼ ਨੂੰ ਜਿਸ ਤਰਾ ਤੁਸੀਂ ਏ ਆਈ ਲਗਾ ਲਓ, ਕਿਸੇ ਹੋਰ ਦੀ ਫੋਟੋ ਹੁੰਦੀ ਕਿਸੇ ਹੋਰ ਦੀ ਸ਼ਕ ਲਗਾ ਦਿੰਦੇ ਐ, ਕੁਛ ਕਿਸੇ ਹਨਾ ਫੇਰ ਅਗਲੇ ਨੂੰ ਬਲੈਕਮੇਲ ਕਰਨਾ ਕੁਛ ਕਰਨਾ
ਏ ਕੋਪ ਪਿੰਗਸ ਵਗੈਰਾ ਤਾਂ ਬੋਤ ਮਤਲਬ ਸ਼ੁਰੂ ਤੋਂ ਈ ਚੱਲਦੀਆਂ ਆ ਰਹੀਆਂ ਨੇ ਜਦੋਂ ਦੇ ਕੈਮਰਾਜ਼ ਵਗੈਰਾ ਆਏ ਐ, ਉਦੋਂ ਦੀ ਕਰੋਪਿੰਗ- ਕਰੂਪਿੰਗ ਦੀ ਉਹਦੇ ਦੀ ਚੱਲਦੀ ਆ ਰਹੀਆਂ ਨੇ ਚੀਜ਼ਾਂ।
ਪਰ ਹੁਣ ਬੱਚੇ ਵੀ ਕਰਨ ਲੱਗ ਗਏ ਨਾ, ਹੁਣ ਇਹ ਚੀਜ਼ਾਂ ਬੱਚੇ ਵੀ ਕਰਨ ਲੱਗ ਗਈ ਹ ਪਹਿਲਾਂ ਹੁੰਦਾ ਸੀ ਕੋਈ- ਕੋਈ ਕਰਦਾ ਸੀ। ਸੀਗਾ। ਹੁਣ ਤਾਂ ਦੇਖੋ ਜਨਾ- ਖਨਨਾ ਈ ਮਤਲਬ ਇੱਕ ਪੈਸੇ ਬਣਾਣੇ ਐ ਵਿੱਚ ਚਾਹੇ ਗਲਤ ਕਰੀਏ, ਚਾਹੇ ਸਹੀ ਕਰੀਏ, ਸਾਡੇ ਪੈਸੇ ਬਣਨੇ ਚਾਹੀਦੇ ਆ, ਹੁਣ ਇਹ ਭੁੱਖ ਹੋਗੀ ਲੋਕਾਂ ਚ
ਬਿਲਕੁਲ ਜੀ, ਕੋਈ ਪਰਵਾ ਨਹੀਂ ਵੈਸੇ ਤਾਂ ਮੈਨੂੰ ਨਾ ਕਾਫੀ ਸਹੂਲਤ, ਜਿਵੇਂ ਵੱਡਿਆਂ ਦੇ ਤੌਰ ਤੇ ਦੇਖਿਆ ਜਾ ਨਾ ਹੁਣ ਜਿਵੇਂ ਆਪਣੇ ਲੋਕੇਸ਼ਨ ਆਨ ਕਰਤੀ ਤੇ ਆਪਣਾ ਬਜ਼ੁਰਗ ਕਿਤੇ ਬਾਹਰ ਗਏ ਹੋਏ ਆ ਘਰ ਦੇ, ਤੇ ਪਤਾ ਚੱਲ ਜਾਂਦਾ ਲੇ ਕੁੜੀਆਂ ਜਾਂਦੀਆਂ ਨੇ ਤੇ ਪਤਾ ਚੱਲ ਜਾਂਦਾ ਵੀ ਹਾਂ ਇੱਥੇ ਬੈਠੀਆਂ ਨੇ ਸ ਸੇਫ ਨੇ। ਸਹੀ ਐ, ਤੇ ਉਹਦੇ ਵਾਸਤੇ ਤਾਂ ਬਹੁਤ ਈਜ਼ੀ ਐ, ਆਪਣੇ ਔਨਲਾਈਨ ਸ਼ੋਪ ਵਿਗ ਚੀਜ਼ਾਂ ਘਰ ਮੰਗਵਾ ਲੈਂਦੇ ਆ ਕਿੰਨੀਆਂ ਸਹੂਲਤਾਂ ਨੇ ਇਹਦੀਆਂ, ਲੇਕਿਨ ਇਹ ਐ ਬ ਬੱਚੇ ਹੁਣ ਬੈਠੇ ਕੀ ਦੇਖ ਰਹੇ ਨੇ, ਉਹਨਾਂ ਦੀ ਏਜ ਤੋਂ ਉੱਪਰ ਕੀ ਕੁੱਝ ਦੇਖ
ਕੀ ਆ ਰਿਹਾ ਐ, ਨਹੀਂ ਮੈਂ ਤਾਂ ਸੱਚੀ ਦੱਸਾਂ ਮੈਂ ਤਾਂ ਇੱਥੇ ਇੱਕ ਓਪਸ਼ਨ ਆਈ ਹੋਈ ਸੀਗੀ, ਮੈਂ ਤਾਂ ਉਹੀ ਫੋਲੋ ਕੀਤੀ ਹੋਈ ਐ ਕਿ ਅਠਾਰਾਂ ਸਾਲ ਤੋਂ ਜਿਹੜਾ ਛੋਟਾ ਬੱਚਾ ਨਾ ਉਹਦਾ ਕੰਟੈਂਟ ਸ਼ੋ ਹੋਵੇ ਮੇਰੇ ਫੋਨ ਚ,
ਇਹ ਆਪਣੇ, ਇਹ ਆਪਣੇ ਕਹਿਣ ਦੀਆਂ ਗੱਲਾਂ ਨੇ ਹਾਲੇ ਤਾਡੇ ਬੱਚੇ ਜ਼ਿਆਦਾ ਈ ਛੋਟੇ ਹੋਏ ਨੇ ਨਾ
ਹਾਂਜੀ, ਨਈ ਜ਼ਿਆਦਾ ਤਾਂ ਨਹੀਂ ਛੋਟੇ ਹੈਗੇ, ਥੋੜਾ ਮ ਮਿਡਲ ਏ ਇੱਕ ਬੱਚਾ ਤਾਂ ਇੱਕ ਛੋਟਾ ਐ, ਇੱਕ ਮਿਡਲ ਏ ਚ ਐ। ਪਰ ਫਿਰ ਵੀ ਇਹ ਹੁੰਦਾ ਕਿ ਇਹਨਾਂ ਚੀਜ਼ਾਂ ਤਾਂ ਉੱਧਰ
ਬੱਚੇ ਛੇਵੀਂ- ਸੱਤਵੀਂ ਚ ਆ ਜਾਂਦਾ, ਬੱਚੇ ਅੱਜ- ਕੱਲ੍ਹ ਤਾਂ ਬੱਚੇ ਬਹੁਤ ਜ਼ਿਆਦਾ ਤੇਜ਼ ਐ। ਤਾਨੂੰ ਬੈਠ ਕੇ ਤੁਹਾਨੂੰ ਮੈਂ ਜਿਵੇਂ ਹੁਣ ਮੈਂ ਟਾਈਮ ਲੇਮਿਟ ਰੱਖੀ ਆ।
ਹਾਂ।
ਟਾਈਮ ਲਿਮਿਟ ਰੱਖਦੀ ਸੀਗੀ ਜਦੋਂ ਜ਼ਿਆਦਾ ਛੋਟੇ ਸੀਗੇ ਬੱਚੇ, ਮੈਂ ਟਾਈਮ ਲਿਮਿਟ ਰੱਖਦੀ ਸੀ ਕਿ ਇੰਨੀ ਦੇਰ ਵਾਸਤੇ ਗੇਮ ਖੇਡਣੀ ਐ, ਬਸ ਉਸ ਤੋਂ ਬਾਅਦ ਲੈਂਲੋ। ਤੇ ਪਹਿਲਾਂ ਤਾਂ ਹੋ ਇਹ ਤਾਂ ਕੋਵਿਡ ਕਰਕੇ ਉਸ ਤੋਂ ਬਾਅਦ ਈ ਮੈਂ ਤਾਂ ਲੈ ਲੈਂਦੀ ਹੁੰਦੀ ਸੀਗੀ, ਮੈਂ ਆਪਣੇ ਵੱਡੇ ਨੂੰ ਤਾਂ ਪਲੱਸ- ਟੂ ਤੋਂ ਬਾਅਦ ਦਿੱਤਾ ਐ ਫੋਨ
ਹਮ
ਮੈਂ ਉਦੋਂ ਤੱਕ ਉਹਨੂੰ ਫੋਨ ਲੈ ਕੇ ਹੀ ਨੀ ਦਿੱਤਾ, ਮੇਰੀ ਸਾਰੀਆਂ ਫਰੈਂਡਸ ਮੈਨੂੰ ਕਹਿੰਦੀਆਂ ਨੇ ਔਨਲਾਈਨ ਕਲਾਸਿਸ ਲਗਦੀਆਂ ਜਿੰਨੀ ਦੇਰ ਓਨੀ ਦੇਰ ਠੀਕ ਐ। ਉਸ ਤੋਂ ਬਾਅਦ ਜਦੋਂ ਕੋਲਜ ਗਿਆ ਉਦੋਂ ਲੈ ਕੇ ਤੁਹਾਨੂੰ ਫੋਨ ਪਰਸਨਲ, ਉਸ ਤੋਂ ਪਹਿਲਾਂ ਮੇਰੇ ਫੋਨ ਤੇ ਕਲਾਸਾਂ- ਕਲੋਸਾਂ ਲੱਗਦੀਆਂ ਸੀਆ।
ਬਿਲਕੁ, ਬਿਲਕੁਲ ਚਾਹੀਦਾ ਵੀ ਇਹੀ ਐ, ਮੈਂ ਆਪ ਇਸ ਤਰ੍ਹਾਂ ਦੀ ਆ, ਮੇਰੀ ਬੇਟੀ ਰੌਲਾ ਪਾਂਦੀ ਐ।
ਮੈਂ ਐਵੇਂ ਕਰਿਆ। ਛੋਟਾ ਵੀ ਐਵੇਂ ਈ ਆ, ਉਹਦਾ ਵੀ ਮੈਂ ਕਹਿ ਰ ਤੇਰੇ ਅਗਲੇ ਸਾਲ ਹੋ ਜਾਏਗੀ ਬਾਰਵੀਂ, ਉਸ ਤੋਂ ਬਾਅਦ ਜਦੋਂ ਕਾਲਜ ਜਾਓਗੇ, ਤੁਹਾਨੂੰ ਫੋਨ ਮਿਲ ਜਾਏਗਾ। ਹਾਲੇ ਤੱਕ ਤਾ ਉਨੂੰ ਨਾ ਯੂਜ ਕਰਨਾ ਆਂਦਾ ਐ, ਕਿੱਥੇ ਜਾ ਰਿਹਾ ਐ ਕੋਨ ਕਿਹਨੂੰ ਨੰਬਰ ਦੇ ਰਹੇ ਓ ਨਹੀਂ। ਦੇ ਰਹੇ ਓ ਤਾਨੂੰ ਕੁੱਛ ਪਤਾ ਚੱਲਦਾ ਨੀ।
ਹਮ
ਤੇ ਇਸ ਕਰਕੇ ਬਿਲਕੁਲ ਵੀ ਮਤਲਬ ਮੈਂ ਤਾਂ ਰਿਸਟ੍ਰਿਕਟ ਕੀਤਾ ਹੋਇਆ ਚ' ਹਾਂਜੀ। ਹਾਂਜੀ। ਐਕਚੁਲੀ ਡਿਸਟਰ੍ਰੈਕਸ਼ਨ ਹੈ। ਬੇਸਿਕਲੀ ਡਿਸਟਰ੍ਰੈਕਸ਼ਨ ਹੈ ਨਾ ਬੱਚਿਆਂ ਵਾਸਤੇ ਨੰਬਰ ਘੁਮਾ ਦਿੰਦੇ ਨੇ ਆਪਣਾ ਉਹ ਟਮ ਬਾ ਟਾਈਮ ਬੱਚੇ ਫੋਨ ਕਰਦੇ ਰਹਿੰਦੇ ਨੇ ਬੈਠੇ। ਥੇ ਗੱਲਾਂ ਕਰੀ ਜਾਣਗੇ, ਇਹਨਾਂ ਨੂੰ ਪਤਾ ਥੋੜ੍ਹੀ ਚੱਲਦਾ। ਹੁਣ ਜਿਵੇਂ ਆਪਾਂ ਨੂੰ ਤਾਂ ਪਤਾ ਤਾਂ ਕਿ ਅਸੀਂ ਹੁਣ ਕੰਮ ਕਰਨਾ ਜੀ ਫਟਾਫਟ ਗੱਲ ਕਰਕੇ ਕੰਮ ਕਰ ਲੈ ਜਾਂ ਨਾਲੋਂ- ਨਾਲ। ਕੰਮ ਕਰ ਲਿਆ ਇਹਨਾਂ ਨੂੰ ਥੋੜਾ ਨਾ ਆਈਡੀਆ ਹੁੰਦਾ। ਹਾਂਜੀ।
ਵੀ ਅੱਛਾ। ਫੇਰ ਇਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਿੰਨਾ ਟਾਈਮ ਅੱਛਾ। ਇਹ ਨੀ ਕਹਿੰਦੇ ਦੇਖੋ ਰੀਲਾਂ ਚ' ਬੜੀਆਂ ਚੰਗੀਆਂ- ਚੰਗੀਆਂ ਚੀਜ਼ਾਂ ਵੀ ਦੱਸਦੇ ਇਹ ਬੱਚੇ ਨਾ ਉਹ ਚੀਜ਼ਾਂ ਨੀ ਸਿੱਖ ਸਿੱਖਦੇ ਮਾੜੀਆਂ ਚੀਜ਼ਾਂ ਪਹਿਲਾਂ ਸਿੱਖਦੇ ਆਂ। ਕਹਿੰਦੇ ਆ ਨਾ ਉਹ ਭੈੜੀ ਮੱਤ ਜਲਦੀ ਆਉਂਦੀ ਹੈ ਚੰਗੀ ਤਾਂ ਆਉਂਦੀ ਨੀ।
ਹਾਂ ਜੀ। ਹੁਣ ਅ ਮੈਂ ਤਾਂ ਹੁਣ ਵੀ ਕਈ ਕੁੱਝ ਸਿੱਖਦੀਆਂ ਮਤਲਬ ਕਈ ਤਰੀਕੇ ਦੇ ਜ ਨਾਲ ਜਿਵੇਂ ਸਜਾਵਟ ਦਾ ਕੁਛ। ਕਰਨਾ ਹੈ। ਕਈ- ਕਈ ਨਵੇਂ ਤਰੀਕੇ ਨਾਲ ਡੀ ਆਈ ਵਾਈ ਮੈਂ ਨਾ, ਤੇ ਮੈਂ ਤਾਂ ਹੇ ਹੁਣ ਵੀ ਹਾਂ। ਦੇਖਦੀ ਰਹਿੰਦੀ ਹਾਂ ਫੇਰ ਜੇ ਜਿਹੜਾ ਅੱਛਾ ਲੱਗਦਾ ਅਪਣਾਉਂਦੀ। ਹਾਂ।
ਘਰ ਨੂੰ ਕਿਵੇਂ ਜਲਦੀ ਸੈਟਲ ਕਰਨਾ, ਕਿਚਨ ਕਿਵੇਂ ਜਲਦੀ- ਜਲਦੀ ਸਾਫ਼ ਹੋ ਸਕ ਹੈ ਹਨਾ। ਆਪਣਾ ਜਿਹੜਾ ਮਾਰਪਲ ਹੈ ਜੇ ਪੀਲਾ ਪੈ ਗਿਆ ਕਿਵੇਂ ਉਹਨੂੰ ਚਿੱਟਾ ਕਰਨਾ ਮੈਂ ਤਾਂ ਆਪ ਘਰ ਦੀਆਂ ਕਿੰਨੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਦੇਥ-ਦੇਖ ਕੇ ਸਿੱਖਦੀ ਹਾਂ। ਤੇ ਮੇਰੇ ਜਿਹੜੇ ਸੱਸ ਆ ਉਹ ਕਹਿਣਗੇ ਇਹ ਜਿਹੜੇ ਮੇਰੇ ਸੱਸ ਹੂ ਉਹ ਕਹਿਣਗੇ ਤੂੰ ਕੀ ਕਰਦੀ ਰਹਿੰਦੀ ਆ ਨਵੀਆਂ-ਨਵੀਆਂ ਚੀਜ਼ਾਂ ਮੈਂ ਕਹਿੰਦੀ ਆ ਕੋਈ ਗੱਲ ਨਹੀਂ ਮੋਬਾਇਲ ਹੈਗਾ ਮੋਬਾਇਲ ਚ' ਦੇਖ ਕੇ ਕੀਤਾ ਕੁਛ ਨਾ ਕੁਛ ਤਾਂ ਹੋਏਗਾ। ਨਹੀਂ ਹੋਇਆ ਨਾ ਅਸੀਂ ਇੱਕ ਵਾਰੀ ਦੇਖਣ ਤਾਂ ਦੋ, ਰ ਕਈ ਵਾਰੀ ਜਦੋਂ ਹੋ ਵੀ ਜਾਂਦਾ ਨਾ ਬੜੇ ਖੁਸ਼ ਹੁੰਦੇ ਆ।
ਖੁਸ਼ ਹੁੰਦਾ, ਬਿਲਕੁਲ ਆਪਣੇ ਆਪ ਨੂੰ ਅੱਛਾ ਲੱਗਦਾ ਹੈ, ਖੁਦ ਨੂੰ ਹੀ ਅੱਛਾ ਲੱਗਦਾ। ਕਿ ਦੇਖੋ ਜੇ ਅਸੀਂ ਅਹ ਮਤਲਬ, ਉਹ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਹਾਂ, ਬਿਲਕੁਲ ਸਹੀ ਗੱਲ ਹੈ।
ਹਾਂ।
ਹਾ।
ਨਹੀਂ ਦੇਖੋ, ਮੈਂ ਤਾਂ ਆਪ ਕਹਿੰਦੀ ਹੈਗੀ ਹਾਂ ਕਿ ਜੇ ਚੰਗੀਆਂ ਚੀਜ਼ਾਂ ਇਹ ਸਿਖਾਉਂਦਾ ਨਾ ਮਾੜੀ ਪਰ ਸਾਡੇ ਤੇ ਹੈ ਕਿ ਅਸੀਂ ਚੰਗੀਆਂ ਸਿਖ ਕਿ ਮਾੜੀਆਂ ਸਿੱਖਣੀਆਂ, ਅਸੀਂ ਬ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਚੰਗੀਆਂ ਚੀਜ਼ਾਂ ਸਿੱਖੋ ਇਹ ਚੰਗੇ ਲਈ ਹੀ ਬਣਿਆ। ਚੰਗੇ ਕੰਮਾਂ ਵਾਸਤੇ
ਨਵੇਂ ਟਪਿਕ ਬਾਰੇ ਨਵੇਂ -ਨਵੇਂ ਟੋਪਿਕ ਸਰਚ ਕਰਦੇ ਆ ਕਈ ਸਾਨੂੰ ਵੀ ਨੀ ਪਤਾ ਹੁੰਦੇ। ਫਿਰ ਸਰਚ ਕਰਦੇ ਹਾ ਕਿੰਨਾ ਕੁਛ ਪਤਾ ਚੱਲਦਾ ਨਵੀਂ ਜਾਣਕਾਰੀਆਂ ਪਤਾ ਚੱਲਦੀਆਂ।
ਕਈ ਇਸ ਤਰ੍ਹਾਂ ਦੇ ਮਤਲਬ, ਵਰਡਸ ਬੋਲਦੇ ਆ ਜਿਨਾਂ ਦਾ ਸਾਨੂੰ ਮਤਲਬ ਨੀ ਪਤਾ। ਦਾ ਸ਼ਬਦਾਂ ਦਾ ਫਿਰ ਗੂਗਲ ਤੇ ਜਾ ਕੇ ਬੰਦਾ ਦੇਖਦਾ ਅੱਛਾ ਇਹਦਾ ਮਤਲਬ ਇਹ ਹੈ ਅੱਛਾ ਇਹਨੂੰ ਇਹ ਵੀ ਕਹਿੰਦੇ ਆ! ਅਸੀਂ ਲੋਕ ਪਹਿਲਾਂ ਡਿਕਸ਼ਨਰੀਆਂ ਦੇਖਦੇ ਹੁੰਦੇ ਸੀਗੇ ਅੱਜ ਕੱਲ੍ਹ ਡਿਕਸ਼ਨਰੀਆਂ ਹੈ ਹੀ ਨਹੀਂ ਘਰਾਂ ਚ'।
ਹੈ ਹੀ ਨੀ। ਖਤਮ ਹੀ ਹੁੰਦੀਆਂ ਜਾ ਰਹੀਆਂ ਤਾਂ ਸਗੋਂ
ਬਿਲਕੁਲ-ਬਿਲਕੁਲ-ਬਿਲਕੁਲ। ਨਹੀ-ਨਹੀ ਬਹੁਤ ਵਧੀਆ ਲੱਗਿਆ ਮੈਨੂੰ ਵੀ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡਾ ਇਸਟੋਪਿਕ
ਕਰਦੇ ਰਿਹਾ ਕਰੋ ਫੋਨ ਐਵੇਂ, ਹ ਓਕੇ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।